ਸਸ ਸ੍ਰੀ ਕਾਲ ਜੀ ਹੋਰ ਘਰ ਬਾਰ ਸਭ ਠੀਕ
ਉਹ ਕਿਵੇਂ ਓ?
ਮੈਂ ਵਧੀਆ, ਤੁਸੀਂ ਦੱਸੋ ਤੁਸੀਂ ਠੀਕ ਓ?
ਬਸ ਵਧੀਆ- ਵਧੀਆ, ਹੋਰ ਕੀ ਕਰਦੇ ਪੈ ਸੀ?
ਬਸ -ਬਸ ਕੁਛ ਨੀ ਅਸੀਂ ਆਪਣੇ ਘਰ ਜਾਨਵਰ ਪਾਲੇ ਹੋਏ ਜਿਹੜੇ ਰੋਟੀ ਦੇ ਕੇ ਬੈਠੇ ਆ ਅਜੇ।
ਹਾਂਜੀ, ਉਹ ਤੇ ਹੈ ਹੀ ਐ, ਮੈਂ ਵੇਖ ਕਹਿੰਦੀ ਵੀ ਸੀ ਅੱਜ-ਕੱਲ ਦੇਖੋ ਲੋਕਾਂ ਨੇ ਬੱਚੇ ਟਾਈਮ ਦੀ ਬੱਚਤ ਨੀ ਕਰਦੇ ਹੈਗੇ ਐ ਨਾ ਮਤਲਬ ਕੀ ਟਾਈਮ ਦੀ ਕੁਛ ਹੈ ਹੀ ਨਈ ਇੰਨਾ ਨੂੰ ਪਈ ਨੀ ਐ, ਜਿਨੇ ਕੀ ਮਤਲਬ ਕੀ ਆਪਣੇ ਸਮੇਂ ਤੇ ਸਹੀ ਉਪਯੋਗ
ਕੋਈ ਮੈਨੇਜਮੈਂਟ ਨੀ ਕਰਦਾ ਹਾਂਜੀੇ ਟਾਈਮ ਟੇਬਲ ਦੇ ਹਿਸਾਬ ਨਾਲ ਨੀ ਚੱਲਦੇ ਟਾਈਮ ਮੈਨੇਜਮੈਂਟ ਕਰਨਾ ਨੀ ਆਣ ਕਿਆ ਫਰਕ ਪੈਂਦਾ
ਆਪਣਾ ਸਾਰਾ ਕੰਮ ਕਰੀਏ, ਮੋਬਾਇਲ ਤੋਂ ਸੋਸ਼ਲ ਮੀਡੀਆ ਤੋਂ ਅਸੀਂ ਮਤਲਬ ਘੱਟ ਸਮੇਂ ਬਿਤਾਈਏ, ਪਹਿਲੇ ਅਸੀਂ ਜਿਵੇਂ ਕਿ ਮਤਲਬ ਕੀ ਓ ਇੱਕ ਟਾਈਮ ਟੇਬਲ ਬਣਾ ਲਈਏ ਹੈ ਨਾ, ਜੇ ਜਿਹੜੇ ਜਰੂਰੀ ਕੰਮ ਨੇ ਪਹਿਲੇ ਕਰੀਏ, ਉਸ ਤੋਂ ਬਾਅਦ ਆਪਾਂ ਵੇਖੀਏ ਕਿ ਹੁਣ ਸਾਡੇ ਕੋਲ ਕਿਤਨਾ ਟਾਈਮ ਬਚਦਾ ਹੈਗਾ ਆ।
ਬਿਲਕੁਲ ਸਈ ਗੱਲ ਐ ਤੁਹਾਡੀ।
ਹਾਂਜੀ, ਇਸ ਕਰਕੇ ਤੁਾਨੂੰ ਹਰ ਕੰਮ ਟਾਈਮ ਤੇ ਹੀ ਕਰਨਾ ਚਾਹੀਦਾ ਹੈ ਟਾਈਮ ਤੋਂ ਬਾਅਦ ਚ ਅਸੀਂ ਅਗਰ ਟਾਈਮ ਤੋਂ ਬਾਅਦ ਕਰਾਂਗੇ, ਤਾਂ ਸਾਡਾ ਉਹ ਕੰਮ ਫ਼ਿਰ ਮਤਲਬ ਫਿਰ ਲੇਟ- ਲੇਟ ਚੱਲੀ ਜਾਗੇ। ਤਾਂ ਕਰਕੇ ਜਿਵੇਂ ਕਿ ਦੇਖਲੋ, ਸਾਡੇ ਜੇੜਾ ਦੇਸ਼ ਹੈਗਾ ਐ ਓਹ ਚ ਕਿੰਨੀ ਸੰਪ ਓਹ ਹੈਗੀ ਐ ਸੰਪਤੀ ਸੰਪੁਤੀ ਹੈਗੀ ਏ। ਹਨਾ ਜਿਵੇਂ ਆਪਾਂ ਜਿਵੇਂ ਕਿ ਅ ਜੇ ਸਾਡਾ ਕੋਈ ਪੈਹਾ ਖੋ ਗਿਆ ਹੋਏ। ਦੁਆਰਾ ਲੱਭ ਸਕਦੇ ਆ ਨਹੀਂ ਲੱਬ ਸਕ- ਪੈਸੇ ਦੁਬਾਰਾ ਆਪਾਂ ਕਮਾ ਸਕਨੇ ਆ ਲੱਭ ਨੀ ਸਕਦੇ ਆ ਐਵੇਂ ਸਾਡਾ ਜੇੜਾ ਟਾਈਮ ਚਲਾ ਗਿਆ। ਉਹ ਸਾਡਾ ਟਾਈਮ ਵਾਪਸ ਕਿੱਥੇ ਆ ਸਕਦਾ ਆ ਹੀ ਨਹੀਂ ਸਕਦਾ। ਇਸ ਕਰਕੇ ਕਹਿੰਦੇ ਕਿ ਟਾਈਮ ਦਾ ਸਯੀ ਮਤਲਬ ਸਯੀ ਟਾਈਮ ਆਪਣਾ ਸ਼ੁਧਉਪਯੋਗ ਕਰੋ, ਐਦਾ ਨਾ ਕਰੋ। ਅਹ ਮਤਲਬ ਕਹਿੰਦੇ ਆ ਕਿ ਜੇੜੇ ਸਫਲਤਾ ਹੁੰਦੀ ਹੈ। ਸਫਲਤਾ ਜੇੜੀ ਪਹਿਲੀ ਪੌੜੀ ਹੁੰਦੀ ਐ ਨਾ ਓ ਔਰ ਟਾਈਮ ਈ ਹੁੰਦੀ ਏ
ਬਿਲਕੁਲ ਜੀ ਬਿਲਕੁਲ
ਸਾਡੇ ਕੋਲ ਅਹ ਸਾਡੇ ਕੋਲ ਇੱਕ ਦਿਨ ਚ ਚੌਵੀ ਘੰਟੇ ਹੁੰਦੇ ਐ ਫ਼ਰਕ ਕੇਵਲ ਇਤਨਾ ਹੁੰਦਾ ਹੈ। ਕਿ ਜਿਵੇਂ ਕਿ ਆਪਾਂ ਦੇਖੋ ਸਹੀ ਕੰਮ ਨੀ ਕਰ ਸਕਦੇ ਚੌਵੀ ਘੰਟਿਆਂ ਵਿੱਚ ਓਚ ਅਸੀਂ ਬਿਨਾਂ ਸੋਚੇ ਸਮਝੇ ਬਰਬਾਦ ਕਰੀ ਜਾਂਦੇ ਆ ਹੈਨਾ ਮਤਲਬ ਆਪਾਂ ਹਨਾ ਕਿੰਨਾ ਮੋਸਟ ਇੰਪੋਰਟੈਂਟ ਟਾਈਮ ਅਸੀਂ ਬਰਬਾਦ ਕਰ ਰਹੇ ਹਾਂ ਆਪਣੇ ਜੀਵਨ ਸਾਨੂੰ ਆਪ ਨੀ ਪਤਾ।
ਬਿਲਕੁਲ ਜੀ ਬਿਲਕੁਲ
ਆਈ ਤੇ ਹੈ ਹੀ ਬਿਲੁ ਮਤਲਬ ਸਹੀ ਕੰਮ ਕਰੀਏ ਸਈ ਟਾਈਮ ਤੇ ਕੰਮ ਕਰੀਏ ਆਪਨੇ ਅਸੀਂ ਦਿਨ ਦੀ ਮਤਲਬ ਕਿ ਪਹਿਲੇ ਉਹ ਟਾਈਮ ਟੇਬਲ ਬਣਾ ਕੇ ਕੰਮ ਕਰੀਏ ਐ ਹੋ ਜਾਂਦਾ ਆ ਤਾ ਹੁਨ ਅ ਅ ਤਾਂ ਸਾਨੂੰ ਟਾਈਮ ਵੀ ਬਹੁਤ ਬੱਚਿਆਂ ਦਾ ਮਿਲੇਗਾ। ਮੋ ਮੋਬਾਇਲ ਦਾ ਅਸੀ ਘੱਟ ਉਪ
ਪਰ ਸਾਡੇ ਟਾਈਮ ਮੈਨੇਜਮੈਂਟ ਕਰਨਾ ਬੜਾ ਇੰਪੋਟੈਂਟ ਦੇਖੋ ਇਸ ਟਾਈਮ ਮੈਨੇਜਮੈਂਟ ਕਰਾਂਗੇ ਸਾਨੂੰ ਹਰ ਕੰਮ ਦਾ ਟਾਈਮ ਪਤਾ ਸੀ। ਕਿਸ ਟਾਈਮ ਤੇ ਕੇੜਾ ਕੰਮ ਕਰਦਾ, ਜੇ ਅਸੀਂ ਬਿਨਾਂ ਟਾਈਮ ਤੇ ਕੰਮ ਕਰਾਂਗੇ ਸਾਡੇ ਕੋਲ ਟਾਈਮ ਨੀ ਬਚੇਗਾ। ਹੁਣ ਤੁਸੀਂ ਲਾਲੋ ਜ਼ਿਨੇ ਵੀ ਸਫਲ-ਸਫਲ ਸਾਰੇ ਇਨਸਾਨ ਨੇ ਅਸੀਂ ਐਕਟਰ ਮੰਨ ਲਈਏ ਸੈਲੀਬ੍ਰਿਟੀ ਮੰਨ ਲਈਏ‌। ਕੋਈ ਪੀ ਐੱਮ ਮੰਨ ਲਈਏ ਕੋਈ ਕੁਛ ਵੀ ਮੰਨ ਲਈਏ ਮੈਂ ਕਹਿੰਨੀ ਆ ਕੋਈ ਉਸ ਹਿਸਾਬ ਨਾਲ ਆਪਣਾ ਕੰਮ ਟਾਈਮ ਮੈਜਮੈਂਟ ਨਾਲ ਕਰਦੇ ਨੇ ਹਰ ਕੰਮ ਦੀ ਟਾਈਮਿੰਗ ਹੁੰਦੀ ਹੈ। ਹਰ ਕੰਮ ਟਾਈਮ ਹਿਸਾਬ ਨਾਲ ਕਰਦੇ ਨੇ।
ਦੇਖੋ ਨਾ ਕਈ ਲੋਕੀ ਮੋਬਾਇਲ ਫੋਨ ਜੇੜਾ ਏ ਸੋਸ਼ਲ ਮੀਡੀਆ ਤੇ ਕਿੰਨਾ ਟੈਮ ਬਰਬਾਦ ਕਰਦੇ ਨੇ ਸਿਰਫ ਪੰਜ ਮਿੰਟ ਲਈ ਫ਼ੋਨ ਚੱਕਦੇ ਹੈਗੇ ਨੇ ਕਿਉਂਕਿ ਪੰਜ ਮਿੰਟ ਵੇਖਣਾ ਯਾ। ਓਹ ਪੰਜ ਮਿੰਟ ਚ ਕਿੱਥੇ ਨੇ ਦੋ ਘੰਟੇ ਤਿੰਨ ਘੰਟੇ ਨਿਕਲਨੇ ਉਹਨੂੰ ਆਪ ਨੀ ਪਤਾ ਕਿ ਸਾਨੂੰ ਫੋਨ ਦੇਖਦੇ ਤੁਸੀਂ ਦੋ ਘੰਟੇ ਹੋ ਚੁੱਕੇ ਕੇ ਤਿੰਨ ਘੰਟੇ ਹੋ ਚੁੱਕੇ ਅ, ਓਹ ਆਪ ਨੀ ਜਾਣਦੇ ਐ। ਚੀਜ਼ ਬਾਰੇ ਕਿ ਅਸੀਂ ਕਿੰਨਾ ਟਾਈਮ ਬਰਬਾਦ ਕੀਤਾ ਯਾ
ਬਿਲਕੁਲ-ਬਿਲਕੁਲ ਸਹੀ ਗੱਲ ਐ।
ਸਭ ਤੋਂ ਟੈਮ ਬਚਾਨ ਤਰੀਕਾ ਹੈਗਾ ਕਿ ਅਸੀ ਆਪਨਾ ਟਾਈਮ ਟੇਬਲ ਬਨਾਈਏ ਕਿਵੇਂ ਕੇੜਾ ਕੰਮ ਕਰਨਾ ਆ ਕਿਵੇਂ ਕੇੜਾ ਕੰਮ ਕਰਨਾ ਯਾ ਸਭ ਤੋਂ ਇੰਪੋਟੈਂਟ ਕੰਮ ਇਹ ਹੈਗਾ ਆ ਕਿ ਅਸੀਂ ਆਪਣੇ ਪੂਰੇ ਕਰੀਏ ਕੰਮ ਹਨਾ। ਓਸ ਤੋਂ ਬਾਦ ਜੇੜਾ ਬਾਕੀ ਟੈਮ ਬਚ ਬਚਦਾ ਹੈਗਾ ਯਾ ਓਚ ਅਸੀਂ ਆਪਨਾ- ਅਹ ਥੋੜ੍ਹਾ ਸੋ ਸਕਦੇ ਯਾ, ਥੋੜਾ ਲੇਟ ਸਕਦੇ ਯਾ। ਥੋੜਾ ਹੋਰ ਕੋਈ, ਮਤਲਬ ਕੰਮ ਐਕਟੀਵਿਟੀ ਕਰ ਸ ਕਦੇ ਆ ਸਾਡੇ ਲਈ ਸਮੇਂ ਦੀ ਬੱਚਤ ਬਹੁਤ ਜਾਦਾ ਜ਼ਰੂਰੀ ਹੋ ਚੁੱਕੀ ਐ।
ਹੈਲੋ
ਸਾਨੂੰ ਅਲਸ ਤੋਂ ਮਤਲਬ ਸਾਨੂੰ ਆਲਸ ਤੋਂ ਵੀ ਦੂਰ ਰੱਖਦਾ ਆ।
ਨਾ
ਅਸੀਂ ਕੀ ਕੈਂਨੇ ਆ ਜਿਵੇ ਅੱਜ ਅੱਜ ਨਈ ਹੋਇਆ ਕੱਲ ਕਰ ਲਾਂਗੇ ਕੱਲ ਕਰ ਲਾਂਗੇ ਇਹ ਕੱਲ ਤ੍ਰੀ ਟਾਲਣਾ ਚਾਈਦਾ ਐ ਚੰਗੀ ਗੱਲ ਥੋੜ੍ਹੀ ਐ ਕਈ ਲੋਕੀ ਹੁਣ ਮੇਰੇ ਦੇਖ ਲੋ ਮੇਰੀ ਬੇਟੀਆਂ ਨੂੰ ਕੋਈ ਕੰਮ ਕੈਂਦੀਆਂ ਨਈ ਮੰਮਾ ਕੱਲ ਕਰ ਲਾਂਗੇ ਓ ਹਮੇਸ਼ਾ ਕਲ ਤੇ ਟਾਲ ਦਿੰਦੀ ਐ ਤੇ ਕੱਲ ਤੇ ਟਾਲਣਾ ਚੰਗੀ ਗੱਲ ਕਿ ਅੱਜ ਈ ਏ ਅੱਜ ਕੰਮ ਕਰਕੇ ਕੰਮ ਖਤਮ ਕਰੋ ਤੇ ਓ ਕੱਲ ਕਿਉ ਰੱਖਣਾ।
ਜਿਵੇਂ ਹੁਣ ਮੇਰੀ ਕੁੜੀ ਸਕੂਲ ਜਾਂਦੀ ਆ ਓ ਲਈ ਕਿੰਨੀ ਜ਼ਰੂਰੀ ਹੈਗਾ ਟਾਈਮ ਟੇਬਲ ਸਵੇਰੇ ਉੱਠਣਾ ਰੋਜ ਥੋੜਾ ਪੜਣਾ ਹਨਾ ਆਪਣਾ ਹੋਮਵਰਕ ਕਰਨਾ ਆਪਣਾ ਰਿਵਿਜ਼ਨ ਵੀ ਕਰਨਾ ਆਪਣਾ ਟਾਈਮ ਪੇਪਰ ਆ ਜਾਣ ਉਨੂੰ ਘਬਰਾਹਟ ਨੀ ਹੋਏਗੀ। ਟਾਈਮ ਤੇ ਕੰਮ ਕਰੇਗੀ। ਪੇਪਰਾਂ ਪੂਪਰਾਂ ਤੇ ਕਈ ਲੋਕਾਂ ਨੂੰ ਘਬਰਾਹਟ ਹੁੰਦੀ ਐ ਹਾਏ ਇਗਜ਼ਾਮ ਆ ਰਿਆ ਏ ਕਿਵੇਂ ਜਾਣਗੇ ਕਿੱਥੇ ਕਰਨਾ ਤੇ ਘਬਰਾਟ ਹੋ ਜਾਂਦੀ ਐ। ਤੇ ਏਦਾਂ ਨੂੰ ਘਬਰਾਹਟ ਨਈ ਹੋਏਗੀ ਜੇੜੇ ਟਾਈਮ ਤੇ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਨਾ। ਓ ਸਹੀ ਕੰਮ ਕਰ ਦਿੰਦੇ ਟੈਮ ਬੜਾ ਜ਼ਰੂਰੀ ਓ ਬਚਤ ਦਾ ਬਚਾਂਦੇ ਹੈਗੇ ਨੇ। ਜਿਵੇਂ ਸਮੇਂ ਤੇ ਅਸੀਂ ਔਫਿਸ ਜਾਂਦੇ ਹਾਂ ਹਨਾ। ਕੰਮ ਦੀ ਯੋਜਨਾ ਬਣਾਦੇ ਆ ਕੰਮਾਂ ਦੀਆਂ ਹੋਰ ਮਤਲਬ ਕੀ ਹੋਰ ਜੇੜਾ ਕੰਮ ਮਤਲਬ ਕਿ ਕਿਸੇ ਲੋਕਾਂ ਕੋਲ ਫਾਲਤੂ ਬੈਨਾਂ ਫਾਲਤੂ ਗੱਲਾਂ ਕਰਨੀਆਂ। ਐ ਟਾਈਮ ਦੀ ਬਰਬਾਦੀ ਹੈਗੀ ਐ ਟਾਈਮ ਦੀ ਤੁਸੀਂ ਓ ਨੀ ਕਰ ਰਏ ਓ। ਬਰਬਾਦ ਕਰ ਰਏ ਓ ਆਪਣੇ ਟਾਈਮ ਨੂੰ
ਠੀਕ ਐ ਠੀਕ ਐ।
ਹਾਂਜੀ ਘਰਾਂ ਦੇ ਕੰਮਾਂ 'ਚ ਵੀ ਕਿੰਨੀ ਜ਼ਰੂਰੀ ਹੈਗੀ ਏ ਸਮਾਂ ਫੇਰ ਓ ਟੈਮ ਕੱਢਣਾ ਕਿੰਨਾ ਜਰੂਰੀ ਹੈਗਾ। ਅਗਰ ਅਸੀਂ ਪੈਲਾਂ ਈ ਘਰ ਦੇ ਕੰਮਾਂ ਟੈਮ ਟੇਬਲ ਬਣਾ ਲਾਂਗੇ ਤੇ ਸਾਨੂੰ ਕੀ ਕੈਂਦੇ ਨੇ ਓ ਆਸਾਨੀ ਰਏਗੀ ਕੰਮ-ਕੰਮ ਕਰਨ ਦੇ ਅਸੀਂ ਮਤਲਬ ਵਿਅਸਤ ਤੀ ਰਾਂਗੇ ਸਾਨੂੰ ਬਿਜ਼ੀ ਲਾਈਫ ਈ ਰਏਗੀ।
ਮਤਲਬ ਕਿ ਬਿੱਲੂ ਆਇਆ ਸੀ ਜ ਹਾਂ ਸਈ ਗੱਲ ਏ ਬਿਲਕੁਲ ਸਈ ਗੱਲ ਏ ਤੁਹਾਡੀ ਤੇ ਗੱਲ ਕੁਛ ਨਈ ਕਰ ਸਕਦਾ ਬੰਦਾ ਹੈਲੋ
ਹਾਂਜੀ-ਹਾਂਜੀ ਬੋਲੋ।
ਮੈਨੂੰ ਲੱਗਿਆ ਸੋ ਗਏ ਹੋ ਹਾਂਜੀ ਟੈਮ ਮੈਮੈਂਟ ਦੇਖੋ ਬਹੁਤ ਇੰਪੋਰਟੈਂਟ ਟੈਮ ਹਾਡੇ ਵਾਸਤੇ ਸਾਡੇ ਘਰ ਦੇ ਕੰਮਾਂ ਵਾਸਤੇ ਬਿਲਕੁਲ ਟੈਮ ਮੈਨੇਜਮੈਂਟ ਇੰਪੋਰਟੈਂਟ ਦੇਖੋ ਕੋਈ ਵੀ ਕੰਮ ਕਰਨਾ ਨਿੱਕਾ ਵੱਡਾ ਆਪਣਾ ਟਾਈਮ ਮੈਨਜਮੈਂਟ ਸਾਨੂੰ ਪੂਰਾ ਰੱਖਣਾ ਚਾਈ ਖੋ ਸਾਰੇ ਬੰਦੇ ਆਪਣਾ ਟਾਈਮ ਮੈਨੇਜਮੈਂਟ ਲੈ ਕੇ ਚਲਦੇ ਆ ਹੁਣ ਅਸੀਂ ਕੈਂਦੇ ਸਾਡੇ ਕੋ ਚਵੀ ਘੰ ਟੈਮ ਈ ਨੀ ਹੈੇ ਕੋਲ ਟਾਈਮ ਈ ਕਿਉਂਕਿ ਹਰ ਟਾਈਮ ਮੈਨੇਜਮੈਂਟ ਕੰਮ ਨੀ ਨਾ ਕਰਦਾ ਸੀ ਹਰ ਵੇ ਟੈਮ ਬਟੈਮ ਕੰਮ ਕਰਦੇ ਔਰ ਇੱਕ ਫੋਨ ਲੋਕ ਬੋਤ ਜਾਦਾ ਯੂਜ ਕਰਦੇ ਆ ਇੱਕ ਨਾ
ਦ ਨ ਐ ਕਹਾਵਤ ਬੜੀ ਮਸ਼ਹੂਰ ਹੈਗੀ ਐ ਕਿ ਮਤਲਬ ਲੇਕਿਨ ਐ ਸੱਚ ਕੁਛ ਵੀ ਹੈਗੀ ਹੈ ਕਿ ਸਮੇਂ ਈ ਐ ਧੰਨ ਈ ਓ ਧੰਨ ਈ ਐ ਧੰਨ ਤੋਂ ਵੀ ਵੱਡਾ ਮੂਲ ਲੇ ਮਾਨ ਹੈਗਾ ਐ ਸਮੇਂ
ਬਿਲਕੁਲ ਸਈ ਗੱਲ ਏ।
ਤੁਹਾਨੂੰ ਪੈਸਾ ਖੋਇਆ ਤਾਂ ਦੁਬਾਰਾ ਅਹ ਕਮਾਇਆ ਜਾ ਸਕਦਾ ਹੈ ਪਰ ਜਿਹੜਾ ਟੈਮ ਬੀਤ
ਬਿਲਕੁਲ ਜੀ, ਬਿਲਕੁਲ। ਸਹੀ ਗੱਲ ਆ, ਦੇਖੋ! ਆਪਾ ਰ ਤਾਂ ਅਸੀਂ ਕਹਾਵਤ ਵੀ ਹੈ, ਇੰਗਲਿਸ਼ ਚ ਇੱਕ ਲਾਈਨ ਹੈਗੀ ਏ।
ਦਾ ਟਾਈਮ ਮੈਨੇਜਮੈਂਟ ਇਜ ਦਾ ਕੀ ਆਫ ਸਕਸੈਸ, ਟਾਈਮ ਮੈਨੇਜਮੈਂਟ ਜੋ ਸਾਡੇ ਸਫਲ ਵਾਸਤੇ ਇੱਕ ਚਾਬੀ ਏ, ਹਰ ਸਕਸੇਸ ਦੀ
ਬਿਲਕੁਲ, ਬਿਲਕੁਲ ਐ ਤੇ ਹੈ ਹੀ ਏ। ਅਸੀਂ ਸਮੇਂ ਦਾ ਮਤਲਬ ਕਿ ਅਸੀਂ ਸਮੇਂ ਦਾ ਅ--ਸਾਨੂੰ ਨਾ ਹਰ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਕਿਉਂਕਿ ਜਿਹੜਾ ਸਮੇ ਹੈ ਨਾ ਉਹ ਬੜਾ ਜ਼ਰੂਰੀ ਹੁੰਦਾ ਆ। ਇਸ ਕਰਕੇ ਏ ਜੋ ਮਤਲਬ ਜੋ ਲੋਕੀ ਟਾਈਮ ਵਿੱਚ ਆਂਦੇ ਆ ਨਾ ਉਹ ਕਦੀ ਵਾਪਿਸ ਨੀ ਆਉਂਦਾ ਬੀਤਿਆ ਵਾ ਟਾਈਮ। ਇਸ ਕਰਕੇ ਸਮੇਂ ਜਿਹੜਾ ਟਾਈਮ ਐ ਨਾ ਓਦੀ ਬੱਚਤ ਕਰੋ। ਔਰ ਆਪਣੇ ਟਾਈਮ ਟੂ ਟਾਈਮ ਸਾਰੇ ਕੰਮ ਕਰੋ। ਫਿਰ ਜਲਦੀ ਉਠੋ, ਹੈਨਾ ਦਿਨ ਦੀ ਸ਼ੁਰੂਆਤ ਅੱਛੀ ਕਰੋ, ਔਰ ਕਈ ਕੰਮ ਜੋ ਸਮੇਂ ਤੇ ਹੀ ਪੂਰੇ ਹੋਣੇ ਚਾਹੀਦੇ ਔਰ ਟੂ ਟੈਮ ਪੂਰੇ ਕਰੋ।
ਅਸੀਂ ਟਾਈਮ ਤੇ ਪੂਰਾ ਕਰਾਂਗੇ, ਸਾਨੂੰ ਆਪਣਾ ਦੇਖੋ ਟੈਨਸ਼ਨ ਵੀ ਨੀ ਹੋਏਗੀ। ਤੇ ਫਿਰ ਪੜਾਈ ਹੋ, ਆਪਣੇ ਕੰਮ ਨੂੰ ਹੋਰ ਅੱਛੇ ਕਰ ਪਾਵਾਂਗੇ। ਆਪਣਾ ਕੰਮ ਆਸਾਨੀ ਨਾਲ ਵੀ ਕਰ ਬ ਕਰ ਪਾਵਾਂਗੇ ਸਮਾਨ ਅਤੇ ਹਰ ਰੋਜ਼ ਅਸੀਂ ਨਵਾਂ, ਨਵਾਂ ਕੰਮ ਕਰਨਾ ਸਭ ਜ਼ਰੂਰੀ, ਆਪਣਾ ਕੰਮ ਸਾਨੂੰ ਪਹਿਲੇ ਕਰਨਾ, ਪਹਿਲੇ ਕਰਾਂਗੇ ਜੇ ਬਾਅਦ ਚ ਕਰਨਾ, ਬਾਅਦ ਚ ਕਰਾਂਗੇ। ਫ਼ੋਨ ਘੱਟ ਯੂਜ ਕਰਾਂਗੇ, ਸੋਸ਼ਲ ਮੀਡੀਆ ਤੇ ਘੱਟ ਦੇਖਾਂਗੇ। ਤੇ ਆਪਣਾ ਇੱਕ ਸਮੇਂ ਤੇ ਅਸੀਂ ਇੱਕ ਹੀ ਕੰਮ ਕਰਾਵਾਂਗੇ ਕੰਮ ਕਰਾਂਗੇ। ਹਨਾ, ਆਰਾਮ ਅਸੀਂ ਨੀਂਦਰ ਲੈ ਪਾਵਾਂਂਗੇ, ਆਰਾਮ ਨਾਲ ਅਸੀਂ ਆਰਾਮ ਕਰ ਪਾਵਾਂਗੇ।
ਬਿਲਕੁਲ, ਬਿਲਕੁਲ‌ ਅਪ ਅਸੀਂ ਆਪਣਾ ਟਾਈਮ ਖ਼ਰਾਬ ਕਰ ਦਿੰਦੇ ਹੈਗੇ ਆ। ਮੋਬਾਇਲ, ਸੋਸ਼ਲ ਮੀਡੀਆ ਤੇ ਓ ਸਾਰਾ ਟਾਈਮ ਬਿਤਾ ਕੇ ਸਾਰਾ ਟਾਈਮ ਅਸੀਂ ਆਪਣਾ ਏਦਾਂ ਹੀ ਖਰਾਬ ਕਰ ਦਿੰਦੇ ਹੈਗੇ। ਸਾਨੂੰ ਨ‌ਈ ਕਰਨਾ ਚਾਹੀਦਾ ਏਦਾਂ। ਸਾਨੂੰ ਸਮੇਂ, ਟਾਈਮ ਦੀ ਬੱਚਤ ਕਰਨੀ ਚਾਹੀਦੀ ਹੈਗੀ ਹੈ। ਮਤਲਬ ਕਿ ਸਟੂਡੈਂਟ ਦੇਖੋ ਕਿੰਨਾ ਟਾਈਮ ਟੂ ਟਾਈਮ ਚੱਲਦੇ ਹੈਗੇ ਆ, ਸਕੂਲ ਲਈ, ਟਊਸ਼ਨ ਲਈ ਹਨਾ ਰੋਟੀਆਂ ਲਈ, ਆਪਨਾ ਟਾਈਮ ਟੂ ਟਾਈਮ ਖਾਨਾ।
ਓਦੀ ਭੁੱਲਜੇਗੀ ਉੱਚੀ ਜਗਾਹ ਤੇ
ਹੈਲੋ।
ਹਾਂ, ਹਾਂ। ਤੁਹਾਡੀ ਆਵਾਜ਼ ਬਿਲਕੁ ਸਾਫ਼ ਆਂਦੀ ਭੈਣ ਜੀ। ਮੈਂ ਕਿਹਾ- ਤੁਹਾਨੂੰ ਟਾਈਮ ਘੱਟ ਨਾ ਪੈ ਜਾਏ। ਓਨਾਂ ਨਾਲ ਤਾਂ ਮੈਂ ਘੱਟ ਈ ਬੋਲਦੀ।
ਹਾਂਜੀ। ਨਹੀਂ, ਨਹੀਂ ਸਾਨੂੰ ਨਾ ਟਮ ਸ ਟਾਈਮ ਬ ਬਚਾਉਣਾ ਚਾਈਦਾ ਆ। ਬਸ, ਸਾਨੂੰ ਟਾਈਮ ਬਚਾ ਕੇ ਨਵੀਂ, ਨਵੀਂ ਚੀਜ਼ਾਂ ਸਿਖ ਸਿੱਖਣੀਆਂ ਚਾਈਦੀਆਂ ਨੇ।
ਬ--ਬੱਚੇ ਠੀਕ ਆ ਤੁਹਾਡੇ? ਡੇ
ਕੀ
ਹੈਲੋ। ਜੀ।
ਹਾਂਜੀ। ਹਾਂਜੀ, ਬੋਲ ਹਾਂਜੀ, ਹਾਂਜੀ, ਭੈਣ ਜੀ ਬੋਲੋ। ਹਾਂਜੀ, ਭੈਣ ਜੀ ਬੋਲੋ।
ਹਾਂ ਜੀ, ਭੈਂਜੀ ਤੁਹਾਡੇ ਬੱਚੇ ਠੀਕ ਨੇ?
ਹਾਂਜੀ, ਮੈਂ
ਹਾਂਜੀ, ਭੈਣ ਜੀ ਸਾਡੇ ਬੱਚੇ ਠੀਕ ਨੇ।
ਇੱਕ ਗੱਲ ਸੁਣ
ਹਾਂਜੀ, ਬਸ ਮੈਂ ਤੇ ਇਹੀ ਕਹਾਂਗੀ ਕਿ ਦੇਖੋ ਜਿਵੇਂ ਕਿ ਤੁਸੀਂ ਛੋਟੀ ਛੋਟੀ ਆਦਤਾਂ ਬਦਲੋਗੇ ਹੈਨਾ। ਸਮੇ ਤੇ ਤਿਆਰ ਹੋਣਾ, ਔਰ ਚੀਜ਼ਾਂ ਨੂੰ ਵਿਵਸਥਿਤ ਕਰਨਾ ਰਹੋਗੇ ਤੁਸੀਂ ਟੈਮ ਤੇ ਕਰੋਗੇ ਜਿਵੇਂ ਕਿ ਹੁੰਦਾ ਨਾ ਵਿਆਵਾਂ 'ਚ ਦੇਖੋ ਟਾਈਮ ਤਾ ਹੁੰਦਾ ਬਾਰਾਂ ਦਾ, ਲੋਕੀ ਪਹੁੰਚ ਦੋ ਵਜੇ ਨੇ।
ਕਈ ਵਾਰ ਕਈ ਲੋਕੀ ਸੋਚਦੇ ਚਲੋ ਇਹਨਾ ਕੋਲ ਟਾਈਮ ਘੱਟ ਪੈਂਦਾ, ਉਹ ਆਪਣਾ ਕੰਮ ਨੀ ਟਾਈਮ ਨਾਲ ਕਰਦੇ ਹੁਣ ਫਿਰ ਆਪਣਾ ਟਾਈਮ ਨਾਲ ਤਾਈਉ ਏ ਟਾਈਮ ਬੱਚੇ ਲੋਕ ਟਾਈਮ ਨਾਲ ਕੰਮ ਕਰਦੇ ਹੀ ਨੀ, ਫੋਨ ਦੇ ਕੇ ਬਹਾ ਦੋ ਬਸ ਫੋਨ ਚਲਾਉਂਦੇ ਰਹੇਗੇ ਦੋ ਘੰਟੇ ਚਾਰ ਘੰਟੇ। ਲੇਕਿਨ ਮੁੜਦੇ ਹੀ ਨੀ ਫੋਨ ਹੀ ਦੇਖਦੇ ਰਹਿਣਗੇ ਬੰਦਾ ਨੂੰ ਨਹਾਣ ਦਾ ਪਤਾ ਨਾ ਧੋਣ ਦਾ ਪਤਾ ਆਪਣਾ ਟੈਮ ਬ ਟੈਮ ਨਹਾਣਾ ਧੋਣਾ, ਹੁਣ ਸਵੇਰੇ ਉੱਠ ਕੇ ਪਹਿਲਾਂ ਕਹਿੰਦੇ ਨਾਹ ਧੋਈਏ, ਉੱਠਏ, ਪਹਿਲੇ ਸਵੇਰੇ ਕੰਮ ਕਰੀਏ, ਉਸ ਤੋਂ ਬਾਅਦ ਕੋਈ ਔਰ ਕੰਮ ਕਰੀਏ।
ਬਿਲਕੁਲ, ਤੁਹਾਡੇ ਆਸਤੇ ਹਰ ਮਿੰਟ ਬੜਾ ਕੀਮਤੀ ਏ ਅਨਮੋਲ ਹਿ ਸਾਡਾ ਤੁਹਾਡਾ ਜੀਵਨ ਦਾ।
ਵੀ ਤੇ ਕਹਿਨੀ ਪਈ ਆਪਣਾ ਟੈਮ ਆ ਉੱਠੋ ਨਹਾਓ ਧੋਵੋ ਆਪਣਾ ਰਾਤੀ ਕੰਮ ਆਪਣਾ ਟੈਮ ਆ ਮੁਕਾਓ।
ਹਾਂਜੀ, ਸਮੇ ਜਿਹੜਾ ਹੁੰਦਾ ਟਾਈਮ ਜਿਹੜੀ ਟਾਈਮ ਦੀ ਬੱਚਤ ਨਾ ਉਹਦਾ ਜਿਹੜਾ ਅਰਥ ਹੈ ਨਾ ਉਹ ਸਿਰਫ਼ ਜਲਦੀ ਕੰਮ ਕਰਨਾ ਨਹੀਂ ਬਲਕਿ ਸਮਝਦਾਰੀ ਨਾਲ
ਸੌਖਾ ਨੀ ਹੈਗਾ, ਬਿਲਕੁਲ ਸਹੀ ਗੱਲ ਤੁਸੀਂ ਕਹਿੰਦੇ ਪਏ ਔ ਟਾਈਮ ਬਚਾਉਣਾ ਸੌਖਾ ਨੀ ਹੈ, ਪੈਸੇ ਬਚਾਣੇ ਫੇਰ ਵੀ ਸੌਖੇ ਨੇ, ਪਾਣੀ ਪੀਲੋ ਭੈਣ ਜੀ। ਹਾਂਜੀ, ਤੁਹਾਡਾ ਗਲਾ ਸੁਕ ਗਿਆ ਹੋਣਾ ਟੈਮ ਬਚਾਉਣਾ ਬੜਾ ਔਖਾ ਹੈ ਵੀ ਤਾਂ ਦੱਸਿਆ ਸੀ। ਸਵੇਰੇ ਸੋਚ ਪੂ ਟਾਈਮ ਬਣਾ ਕੇ ਚੱਲ ਸਵੇਰੇ ਕਿਹੜਾ ਕੰਮ ਕਰਨਾ ਹੈ ਸਵੇਰੇ ਕਿੜਾ ਬੋਲਣੀ ਆਂਦੀ ਸਵੇਰੇ ਕਿਹੜਾ ਕੰਮ ਕਰਨਾ ਸਵੇਰੇ ਕਿੜਾ ਕੰਮ ਹੁਣ ਦੇਖੋ ਰਾਤ ਹੋਏਗੀ, ਆਪਾਂ ਹੁਣ ਆਪਣਾ ਦੇਖੋ ਜਿਹੜਾ ਟਾਈਮ ਹੈ ਆਰਾਮ ਕਰਨ ਦਾ ਹੈ। ਛੇ ਵਜੇ ਤੱਕ ਅਸੀਂ ਆਰਾਮ ਕਰਾਂਗੇ, ਉੱਠਾਂਗੇ ਆਪਾਂ, ਚਾਹ ਬਣਾਵਾਂਗੇ, ਭਾਂਡੇ ਭੂੰਡੇ ਮਾਂਜ ਕੇ ਝਾੜੂ ਝੂੜੂ ਲਾ ਕੇ ਵੈਸੇ ਆਪਣੇ ਰਾਤ ਦੀ ਰੋਟੀ ਦੀ ਤਿਆਰੀ ਕਰਾਂਗੇ, ਰਾਤ ਦੀ ਰੋ ਟਹਿਮ ਨਾਲ ਬਣਾ ਕੇ ਟੈਮ ਨਾਲ ਬਣਾ ਕੇ ਆਪਣਾ ਬੁਰਸ਼ ਦੇ ਮੇਰਾ ਟਾਈਮ ਨਾ ਬਣਾਕੇ ਫਿਰ ਅਸੀਂ ਨਹਾਕੇ ਨਾ ਕੇ ਰੋਟੀ ਰੋਟੀ ਖਾ ਕੇ ਸੋਚਾਂਗੇ ਅਸੀਂ ਕੱਲ੍ਹ ਕਿਹੜਾ ਕੰਮ ਕਰਨਾ ਦੇਖੋ। ਘਰ ਦੇ ਕੰਮ ਤੇ ਮੁੱਕਦੇ ਨੀ ਸ਼ਰ ਬੜੇ ਕੰਮ ਹੁੰਦੇ ਨੇ। ਆਪਣਾ ਔਫਸ਼ ਦਾ ਕੰਮ ਕਿਹੜਾ ਕਰਨਾ ਆਪਣਾ ਘਰ ਦਾ ਕੰਮ ਕਿਹੜਾ ਮੈਡੇਟਰੀ ਹੈ, ਆਪਣਾ ਕੋਈ ਬਿਲ ਬੁਲ ਜਮਾਂ ਕਰਾਣੇ ਕੋਈ ਕੁਛ ਕਰਨਾ ਬਿਲਕੁਲ ਦੇਖੋ ਕੁਛ ਬਣਾ ਚੱਲੇ ਹਾਂ ਅਸੀਂ ਆਪਣਾ ਫਿਰ ਸਵੇਰੇ ਉੱਠ ਕੇ ਪਹਿਲਾਂ ਆਪਣੇ ਕੰਮ ਦਾ ਨਾਸ਼ਤਾ ਨੂਸ਼ਤਾ ਬਣਾ ਕੇ ਆਪਣੇ ਕੰਮ ਵੱਲ ਧਿਆਨ ਦਿੰਨੇ ਆ
ਆਪਣੇ ਬੱਚੇ ਨੂੰ ਸਕੂਲ ਟੈਮ ਸਿਰ ਭੇਜਿਆ। ਟੈਮ ਸਿਰ ਲੈ ਕੇ ਆਉਣ। ਟਿਊਸ਼ਨ ਛੱਡ ਕੇ ਆ, ਫਿਰ ਟਿਊਸ਼ਨ ਲੈ ਕੇ ਆ, ਟੈਮ ਸਿਰ ਨੂੰ ਆਵੇ ਚਾਹ ਚੂ ਦੇਣ ਬੱ ਬੱਚਿਆਂ ਨੂੰ ਖਵਾਉਣ, ਪਿਆਉਣ ਟੈਮ ਸਿਰ ਸਵਾ ਦੇਣ ਬੱਚੇ ਹੁੰਦੇ ਆ ਨਾ ਟੈਮ ਫਿਰ ਨੀ ਸੋ ਪਾਉਂਦੇ ਫ਼ਾਇਦਾ ਕੀ ਹੁੰਦਾ ਹੈ ਬੱਚੇ ਟਾਈਮ ਤੇ ਨ ਸੋ ਪਾਉਂਦੇ ਤਾਂ ਕਰਕੇ ਚਲੋ ਭੈਣ ਜੀ, ਠੀਕ ਏ ਓਕੇ ਜੀ ਸਤਿ ਸ੍ਰੀ ਅਕਾਲ।
ਸਾਸੀਕਾਲ।